ਹੈਲੋ
ਹਾਂਜੀ
ਹੈਲੋ ਸੱਸਰੀ ਕਾਲ ਜੀ।
ਸੱਸਰੀ ਕਾਲ ਆਵਾਜ਼ ਸਾਫ਼ ਆ ਰੀ ਐ।
ਹਾਂਜੀ-ਹਾਂਜੀ ਥੋੜ੍ਹੀ ਘੱਟ ਕਰ ਰੀ, ਲੇਕਿਨ ਆ ਰੀ ਐ ਹਾਂਜੀ।
ਨਈ ਮੈਂਨੂੰ ਬਿਲਕੁ-ਬਿਲਕੁਲ ਠੀਕ ਆ ਰੀ ਅਵਾਜ਼।
ਹਾਂਜੀ- ਹਾਂਜੀ ਹੁ
ਹੋਰ ਸਭ ਹਾਂਜੀ-ਹਾਂਜੀ ਬੋਤ ਵਧੀਆ
ਸਭ ਵਧੀਆ, ਸਭ ਵਧੀਆ, ਸਭ ਵਧੀਆ ਜੀ।
ਬੱਚੇ ਠੀਕ?
ਬੱਚੇ ਵਧੀਆ ਹਾਂਜੀ ਬਸ ਵੱਡਾ ਬੇਟਾ ਕੱਲ੍ਹ ਈ ਵਾਪਿਸ ਆਇਆ ਓ ਗਿਆ ਸੀ ਰੋ ਮੈਚ ਖੇਲਣ ਲਈ ਸਕੂਲ ਦੀ ਸਾਈਡ ਤੋਂ ਗਿਆ ਸੀ ਤੇ ਤਿੰਨ ਚਾਰ ਦਿਨ ਬਾਅਦ ਆਇਆ ਵਾਪਿਸ ਤੇ ਓ ਥੱਕ ਬੜਾ ਗਿਆ ਸੀ ਕਹਿੰਦਾ ਮੰਮਾ ਮੈਨੂੰ ਨੀਂਦਰ ਆ ਰੀ ਐ ਮੈ ਸਕੂਲ ਨੀ ਜਾਣਾ।
ਪਰ ਖਾਣ ਖੂਣ ਨੂੰ ਮਿਲਣਾ ਨੀ ਕੋਈ ਚੱਜ ਦਾ
ਬਾਰ ਦਾ ਈ ਖਾਧਾਂ ਐਨਾ ਨੇ ਉੱਥੇ। ਬਰਗਰ ਵਰਗਰ ਈ ਖਾਧੇ ਨਾਲੇ ਸਕੂਲ ਵਾਲੇ ਨੇ ਰੋ ਟੀ ਪ੍ਰੋਵਾਈਡ ਕਰਾਈ ਸੀ ਉੱਥੇ ਮਤਲਬ ਪੂਰਾ ਗੁਫੇ ਸੀਗਾ। ਬਟ ਓਈ ਐ ਨਾਂ ਬੱਚਾ ਹੁਣ ਕਿਸ ਤਰ੍ਹਾਂ ਹੀਲਿਆ ਹੁੰਦਾ ਆਪਣਾ ਉੱਥੇ ਰਾਤੀ ਦੋ- ਦੋ ਢਾਈ ਵਜੇ ਸੋਣਾ ਫੇਰ ਸਵੇਰੇ ਚਾਰ ਵਜੇ ਪ੍ਰੈਕਟਿਸਸੀ ਵਾਸਤੇ ਉਠਾ ਦਿੰਦੇ ਸੀ ਐਨਾ ਨੂੰ ਪ੍ਰੈਕਟਿਸ ਕਰਨੀ ਫੇਰ ਐਨਾ ਦੇ ਮੈਚ ਸ਼ਾਮੀ ਚਾਰ ਤੋਂ ਲੈ ਕੇ ਸਵੇ ਰਾਤ ਦੇ ਬਾਰਾਂ ਤਕ ਚਲਦੇ ਸੀ ਮੈਚ ਤੇ ਓ ਬੱਚਾ ਥੱਕ ਜਾਂਦਾ ਸਟੈਮਨਾ
ਥਕ ਜਾਂਦਾ ਐ ਆਪਣੇ ਘਰ ਤੇ ਬੰਦਾ ਜਿਸ ਟੈਮ ਮਰਜੀ ਸੋ ਜੇ ਅਤੇ ਬਾਦ ਚ
ਜਿਸ ਤਰਾ ਮਰਜ਼ੀ ਹਾਂ ਬੱਚਾ ਫੇਰ ਨਾ ਟਰੈਵਲ ਕਰਕੇ ਗਿਆ ਛੇ ਸੱਤ ਘੰਟੇ ਟਰੈਵਲ ਸੀ।
ਟਰੈਵਲ ਕਰਨ ਨਾਲ ਵੀ ਥਕਾਵਟ ਹੋ ਜਾਂਦੀ ਐ।
ਬੱਚਾ ਹਾਂ ਪਰ ਚਲੋ ਐਵੀ ਤਾਡਾ ਹੁੰਦਾ ਬੱਚਾ ਘਰੋਂ ਨਿਕਲਿਆ ਬੜਾ ਕੁਛ ਸਿੱਖਦਾ। ਜੇੜਾ ਬੱਚਾ ਪਾਣੀ ਵੀ ਨੀ ਚੁੱਕ ਕੇ ਲੈ ਰਿਆ ਅਪਣੇ ਆਪ ਉਹ ਬਾਰ ਜਾ ਕੇ ਅਪਣਾ ਆਪਣਾ ਸੂਟ ਕੇਸ ਨਾਲ ਲੈ ਗਐ। ਅਟੈਚੀ ਖੋਲ ਰੇਯੈ, ਪੈਕ ਕਰ ਰੇਯੈ, ਆਪਣੇ ਕੱਪੜੇ ਰੱਖ ਰੇਯੈ। ਏਹ ਚੀਜ਼ ਸਖਾਣੀ ਬੋਤ ਜ਼ਰੂਰੀ ਏ ਬੱਚਿਆਂ ਨੂੰ।
ਹਾਂ ਜੇ ਕਿਤੇ ਕੱਲੇ ਜਾਓਗੇ ਤੇ ਆਪਣੇ ਆਪ ਸਭ ਮੈਨੇਜ ਕਰ ਸਕੇ ਸਹੀ ਏ।
ਮੈਂ ਪੁੱਛਿਆ ਕਿ ਇੱਕ ਚੀਜ਼ ਜੋ ਉਹ ਲੈ ਗਿਆ ਸੀ ਇਹ ਚੀਜ਼ ਵਾਪਿਸ ਲੈ ਕੇ ਆਯੈ। ਮੈਨੂੰ ਉਮੀਦ ਨੀ ਸੀ ਕਿ ਗੁਮਾ ਕੇ ਆਏਗਾ ਸਮਾਨ। ਕਿ ਇਨੂੰ ਤੇ ਹੈ ਨੀ ਆਪਣੀ ਚੀਜ਼ਾਂ ਦਾ ਨਾ ਹਾਂ ਉਹ ਤੇ ਹੈ ਹੀ ਔ ਤਾਂ ਵੱਡੇ ਬੰਦੇ ਭੁੱਲ ਜਾਂਦੇ ਨੇ ਵੱਡ ਵਡੇ ਬੰਦੇ ਭੁੱਲ ਜਾਂਦੇ ਨੇ। ਕਹੰਦੇ ਬੱਚੇ ਨੂੰ ਬਚਪਨ ਤੋਂ ਹੀ ਕੰਮ ਕਰਨਾ ੳਹ ਤੇ ਬੱਚਿਆਂ ਦੈ ਕਿ ਏਹ ਚੀਜ਼ ਤੇ ਰੱਖਣੀ ਏ ਇੱਥੋਂ ਇਹ ਚੱਕਣਾ ਏ
ਹਾਂ ਏਨੂੰ ਖੁਦ ਈ ਮੈਂ ਕਿਹਾ ਤੂੰ ਤਾ ਖੁਦ ਪੈਕ ਕਰ, ਆਪਣੀ ਚੀਜ਼ ਖੁਦ ਦੇ ਹੱਥ ਨਾਲ ਰੱਖ। ਤੈਨੂੰ ਆਪਣੇ ਹੱਥ ਦੀ ਰੱਖੀ ਤੈਨੂੰ ਮਿਲ ਜਾਏਗੀ।
ਹੂੰ- ਹੂੰ।
ਤੇ ਖੈਰ ਬੇਟੇ ਦਾ ਤੇ ਹੁਣ ਕੰਮ ਇੰਨਾ ਹੋ ਨੀ ਸਕਦਾ ਵੱਡਾ ਹੋ ਗਯੈ। ਪਰ ਛੋਟੀ ਗੁੱਡੀਆ ਤੇ ਮੈਂ ਹੁਣ ਤੋਂ ਕੰਮ ਸ਼ੁਰੂ ਕਰ ਰੀ ਆ। ਕਹਿੰਦੇ ਸੱਤ ਸਾਲ ਤੱਕ ਬੱਚੇ ਦਾ ਬ੍ਰੇਨ ਡੈਵਲਪਮੈਂਟ ਨਾਈਨਟੀ ਪਰਸੈਂਟ ਹੋ ਜਾਂਦੀ ਏ। ਜੋ ਆਦਤਾਂ ਪਾ ਦੋਗੇ ਨਾ ਲਾਈਫ ਟਾਈਮ ਉਨੂੰ ਰਹਣੀਯੈ। ਉਨੂੰ ਬਚਪਨ ਤੋ ਈ ਆਦਤ ਪਾਓ। ਸਕੂਲੋਂ ਆਯੈ ਜੁੱਤੇ ਔਥੇ ਰੱਖ ਕੱਪੜੇ ਔਥੇ ਰੱਖ। ਇਹ ਤਾਂ ਫੇਰ ਹੁੰਦਾ ਈ ਐ, ਨਾਲੇ ਦੋਨਾਂ ਦੀ ਸਪੋਰਟ ਚਾਈਦੀ ਬੱਚਿਆਂ ਆਸਤੇ। ਬਹੁਤ ਅੱਛੀ ਗੱਲ ਔ, ਮੇਰੇ ਹਸਬੈਂਡ ਮੈ ਦਾ ਵੀ ਸਪੋਟ ਹੁੰਦੈ। ਸਵੇਰੇ- ਸਵੇਰੇ ਹਸਬੈਂਡ ਵਾਈਫ ਰੋਟੀ ਬਣਾ ਰਰੀ ਏ ਤੇ ਉਹ ਬੱਚੇ ਨੂੰ
ਧਰਮ- ਧਰਮ ਦਾ ਆਪੇ ਤਯਾਰ ਹੁੰਦੇ ਆ। ਪੇ ਸਭ ਕੁਛ ਆਪੇ ਕਮੀਜ਼ ਪਰੈਸ ਕਰੇਗਾ ਆਪਣੇ ਜਣ ਲਗੇ। ਚਲਾ ਜਾੲਗਾ। ਰੋ ਰੋਟੀ ਨਾਲ ਲੈ ਜਾਂਦੈ ਰੋਟੀ ਆਪਣਾ ਨਾਲ ਲੈ ਜਾਂਦੈ ਖਾ ਲੈਂਦੈ ਔ ਥੇ।
ਬਹੁਤ ਅੱਛਾ।
ਪਿੱਛੇ ਹੋ ਕੇ ਆਯੈ, ਪਤਾ ਕਿੱਥੇ ਗਯਾ ਸੀਆ ਨੋਇਡਾ, ਆਪੇ ਸਮਾਨ ਪੈਕ ਕੀਤੈ ਸਾਨੂੰ ਪਤਾ ਈ ਨੀ। ਕਹੰਦੈ ਮੈਂਨੂ ਛੱਡ ਆਓ ਬਸ ਆਪਣੀ ਪੈਕਿੰਗ ਕੀਤੀ ਏ। ਆਯੈ ਫਿਰ ਲੈ ਆਪਾਂ। ਹਾਂ ਬ ਏਹ ਠੀਕ ਏ ਆਪਣੇ ਆਪ ਕਰਨਾ ਚਾਹੀਦੈ, ਆਪਣੇ ਆਪ ਕਲ ਨੂੰ ਕੋਈ ਕਮੀ ਰਹ ਜੇ ਵੀ ਏਹ ਤੇ ਨੀ ਹੈ ਨਾ ਸਾਨੂੰ ਵੀ ਤੁਸੀ ਦੱਸਿਯਾ ਨੀ ਐ ਚੀਜ ਮੇਰੀ ਘਰ ਰਹ ਗੀ ਕੁਛ
ਹਾਂ ਤੇ। ਬਹੁਤ ਅੱਛੀ ਗੱਲ ਏ, ਬੱਚਾ ਅਗਰ ਅਪਣਾ ਅਪਣੇ ਆਪ ਬੱਚਾ ਕਰ ਰਯੈ। ਇਹ ਤੇ ਹਰ ਬੱਚੇ ਨੂੰ ਆਣੀ ਚਾਈਦੀ ਚੀਜ਼ ਮਾਂ-ਪਿਉ ਫਰੀ ਹੋ ਜਾਂਦੇ ਐ ਨਾ ਅਸੀ ਹੋਰ ਕੰਮ ਦੇਖ ਸਕਦੇ ਆਂ। ਹੁਣ ਫੋਰਨ ਕੰਟਰੀ ਦੀ ਗੱਲ ਕਰੀਯੇ ਬਾਰ ਦੇ ਮੁਲਕਾਂ ਦੀ ਤੇ ਬੱਚਿਆਂ ਨੂੰ ਸਕੂਲ ਜਿੜੀ ਪੜਾਈ ਕਰਾਂਦੇ ਨੇ ਔਥੇ ਪੰਜ ਸਾਲ ਦਾ ਬੱਚਾ ਲੈਂਦੇ ਨੇ ਸਕੂਲ ਚ। ਪਹਲੇ ਬੱਚਾ ਨਹੀਂ ਲੈਂਦੇ। ਤੇ ਬੱਚੇ ਨੂੰ ਸਕੂਲ ਸਭ ਚੀਜ਼ ਸਿਖਾਂਦੇ ਨੇ ਉ। ਪਲੰਬਰ ਦਾ ਕੰਮ ਸਿਖਾਣਗੇ ਮ ਹਰ ਚੀਜ਼ ਹਰ ਚੀਜ਼ ਉੱਥੇ ਇਕ ਬੱਚੇ ਨੂੰ ਸਿਖਾਈ ਜਾਂਦੀ ਏ।
ਇੱਥੇ ਤੇ ਕੁਸ ਨੀ ਸਿਖਾ
ਪੜਾਈ ਕਿਤੇ ਕੰਮ ਇੰਨੀ ਆਂਦੀ ਵੀ ਐ ਤੇ ਥੋੜਾ ਇੰਡੀਆ ਦਾ ਸਿਸਟਮ ਵਿੱਚ ਕਰਨਾ ਚਾਹੀਦੈ। ਬੱਚਿਆਂ ਨੂੰ ਥੋੜਾ ਸਿਖਾਓ ਇਹ ਚੀਜ਼ਾਂ ਬੱਚਿਆਂ ਨੂੰ ਕੁਕਿੰਗ ਸਿਖਾਦੇ ਨੇ ਸੈਂਡਵਿ ਚਿਸ ਬਣਾਣੇ, ਕੁਛ ਵੀ ਮਤਲਬ ਬੱਚਾ ਆਪਣੇ ਜੋਗਾ ਹੁੰਦੈ। ਕਿ ਤੁਸੀ ਵ ਫੋਰਨ ਕੰਟਰੀ ਚ ਲੋਕੀ ਪੇਂਟ ਵੀ ਆਪੇ ਕਰਦੇ ਨੇ। ਉਥੇ ਤੇ ਹਰ ਕੰਮ ਖੁਦ ਕਰਨਾ ਪਵੇਂ ਥੋਨੂੰ ਸਾਰੀ ਸ ਸਾਰੀਆਂ ਸਹੂਲਤਾਂ ਹੈਗੀਆਂ ਉੱਥੇ ਤੁਸੀਂ ਆਪੇ ਹਰ ਚੀਜ਼ ਕਰਨੀ ਹੈ ਉਹ ਚੀਜ਼ ਫਿਰ ਉਹ ਕਰਨ ਵਾਲੇ ਵੀ ਹੋਣੇ ਚਾਹੀਦੇ ਨਾ
ਹਾਂ ਕਰਨ ਵਾਲੇ ਬੱਚਿਆਂ ਨੂੰ ਪਹਿਲਾ ਆਦਤ ਪਈਆ ਤਾਂ ਹੀ ਕਰੇਗਾ ਨਾ ਜੇ ਬੱਚਿਆਂ ਨੂੰ ਆਦਤ ਨਹੀਂ ਹੈਗੀ ਉਹ ਕਿਵੇਂ ਕਰੇਗਾ।
ਨਿਕਲਦੇ ਨੇ ਆਦਤਾ ਪੈ ਵੀ ਜਾਂਦੀਆਂ ਨੇ ਸਾਡੇ ਘਰ ਦੇ ਬੜੇ ਬੱਚੇ ਬਾਹਰ ਗਏ ਨੇ, ਤੇ ਉਹ ਫਿਰ ਕਰ ਰਹੇ ਨੇ ਆਪੇ ਉੱਥੇ
ਆ ਉਹ ਬਾਅਦ ਵਿੱਚ ਬੱਚਾ ਆਪੇ ਰੋਟੀ ਬਣਾਉਣੀ ਆਪੇ ਬਣਾ ਨੂੰ ਕੇ ਖਾ ਕੇ ਫਿਰ ਆ ਕੇ ਫਿਰ ਦੁਬਾਰਾ ਬਣਾਣੀ ਰਾਤੀ ਫਿਰ ਬਣਾਣੀ ਆਪੇ ਆਪਣੇ ਘਰੇ ਬੰਦੇ ਹੋਰ ਹੀ ਹਿੱਲੇ ਹੁੰਦੇ ਨੇ, ਮਾਂ ਨੇ ਬਣਾ ਤੀ ਤੇ ਖਾ ਲੀਏ ਅਗਰ ਨੀਂਹ ਆਂਦੀ ਬਣਾਈ ਕਈ ਵਾਰ ਖਾਂਦੇ ਹੀ ਨਹੀਂ। ਹਾਂਜੀ- ਹਾਂਜੀ ਬਾਅਦ ਸਮਝਾ ਆਪੇ ਕੋ ਹਾਂਜੀ- ਹਾਂਜੀ।
ਅਸੀਂ ਬੱਚੇ ਨਾਲ ਆਪ ਡਿਪੈਂਡ ਕਰਨਾ ਚਾਹੀਦਾ। ਕਿ ਹੁਣ ਖੁਦਸੀ ਆਪੇ ਕਰੋ। ਆਪੇ ਚੱਕੋ ਆਪੇ ਲਵੋ ਚੀਜ਼ਾਂ ਸਿਸਟਮ ਸਹੀ ਰਹਿੰਦਾ ਬੱਚਿਆਂ ਦਾ ਨਾ ਇੱਥੇ ਤਾਂ ਬਹੁਤ ਗਰਮੀ ਹੈ।
ਇੱਥੇ ਵੀ ਬੜੀ ਗਰਮੀ ਸਾਡੇ
ਥੋੜਾ ਜਿਹਾ ਅੱਜ ਮੌਸਮ ਬਣਿਆ। ਬਾਰਿਸ਼ ਵਾਲਾ
ਹਾਂ ਕਈ ਜਗਾ ਬਰਸਾਤ ਆ ਰਹੀ ਹੈ, ਕੱਲ ਹਾਂਜੀ ਕੱਲ ਕਈ ਜਗ੍ਹਾ ਬਰਸਾਤ ਆ ਰਹੀ ਸੀ।
ਅੱਛਾ ਕੱਲ੍ਹ ਤੇ ਬਹੁਤ ਗਰਮੀ ਸੀ ਦੋ ਦਿਨ ਦੇ ਤੇ ਬਹੁਤ ਜ਼ਿਆਦਾ ਗਰਮੀ ਸੀ। ਬੱਚੇ ਬੱਸ ਚ ਆਦੇ ਨੇ ਸਕੂਲੋਂ ਬੱਚੇ ਬੱਸਾਂ ਚ ਆਦੇ ਨੇ ਗਮਾਂ ਗਰਮੀ ਲਦੀ ਨਹੀਂ ਇੱਥੇ ਬੱਸ ਏਸੀ ਨੀ ਨਹੀਂ-ਨਹੀਂ ਇੱਥੇ ਏਸੀ ਨੀ ਹੈਗੀਆ ਦਿੱਲੀ ਦੇ ਦਿੱਲੀ ਬਾਰੇ ਸ਼ਾਇਦ'ਚ ਏ ਸੀ ਬੱਸਾਂ ਸੀਗੀਆਂ ਸਕੂਲ ਦੀਆਂ ਇੱਥੇ ਸਿਸਟਮ ਹੈ ਹੀ ਨਹੀਂ ਏ ਸੀ ਬੱਸ ਕਿਤੇ ਵੀ ਨਹੀਂ ਹੈਗੀ
ਵੈਸੇ ਰੋਡਵੇਜ਼ ਹੁਣ ਏਸੀ ਬੱਸਾਂ ਹੈਗੀਆਂ ਹੋਹੁ ਤੇਰੀ ਹੈਗੀਆਂ
ਹਾਂ ਪਰ ਸਕੂਲਾਂ ਦੀ ਹਾਲੇ ਕੋਈ ਇਹਨਾਂ ਨੇ ਕੀਤਾ ਹੋਣਾ ਨਾ ਪਾਸ ਕੀ ਸਕੂਲ ਏ ਬੱਸਾਂ ਦੇਖੋ ਪੈਸੇ ਤਾਂ ਪੂਰੇ ਲੈਂਦੇ ਨੇ, ਫਿਰ ਉਹਨੂੰ ਚਾਹੀਦੇ ਕਿ ਐਸੀ ਬੱਸਾਂ ਸਕੂਲਾਂ 'ਚ ਦੇਣ ਹੁਣ ਸਕੂਲ ਦਾ ਸਿਸਟਮ ਦੀ ਗੱਲ ਕਰੀਏ ਕਿੰਨਾ ਪੈਸਾ ਲੈਂਦੇ ਨੇ ਐ ਵਾਲੇ ਚਾਰਜੀਸ ਉਹ ਆਲੇ ਚਾਰਜੀਸ ਦੇਣੇ ਪੈਂਦੇ ਨੇ ਬਹੁਤ ਆ ਇਹਨਾਂ ਨੂੰ ਤਾਂ ਬਿਜ਼ਨਸ ਬਣਾ ਲਿਆ।
ਹ ਅੱਛਾ ਹਰ ਸਾਲ ਉਹਣੂੰ ਹਰ ਸਾਲ ਕਿਤਾਬਾਂ ਵੀ ਸੇਮ ਨਹੀਂ ਮਿਲਦੀਆਂ ਨੇ ਅਸੀਂ ਪੜ੍ਹਦੇ ਦੇ ਛੋਟੇ ਹੁੰਦੇ ਆ ਅਸੀ ਛੋਟੇ ਪ੍ਰ ਤੁਂ ਅਸੀਂ ਕਿਸੇ ਸਾਡੇ ਜੋ ਕੋ ਸੀਨੀਅਰ ਸੀ, ਉਹਨਾਂ ਕੋਲ ਲੈਣਾ ਕਿਤਾਬਾਂ ਆਪਾਂ ਲੈਣੀਆਂ।
ਹੂੰ।
ਸਾ ਅ ਅਸੀਂ ਕਿਸੀ ਔਰ ਨੂੰ ਦੇ ਦਿੰਦੇ ਸੀ, ਇਹਨਾਂ ਨੇ ਉਹ ਸਿਸਟਮ ਖ਼ਤਮ ਕਰ ਦਿੱਤਾ।
ਖਤਮ ਕਰ ਦਿੱਤੇੇ।
ਹਾਂ ਇਹ ਹਰ ਸਾਲ ਸਿਲੇਬਸ ਚੇਂਜ ਕਰ ਦਿੰਦੇ ਨੇ, ਵੀ ਬੰਦਾ ਕੋਈ ਪੁਰਾਣੀ ਕਿਤਾਬ ਲਵੇ ਹੀ ਨਾ।
ਉਹੀ ਦੋ ਉਹੀ ਤਾਂ ਚੱਕਰ ਹੈ ਨਾ ਅੱਜ ਕੱਲ੍ਹ ਬਹੁਤ ਸਿਸਟਮ ਖਰਾਬ ਹੋ ਰਿਹਾ, ਸਕੂਲ ਕੋਈ ਐਕਸਪੈਂਸ ਲਿਖ ਕੇ ਭੇਜ ਦੇਣਗੇ ਜਾਂਦੇ ਐਵੇ ਪੈਸੇ ਭੇਜ ਦਿਓ ਜੀ। ਅਸੀਂ ਉੱਥੇ ਅਸੀਂ ਉੱਥੇ ਤੇ ਉਹ ਵੀ ਨਹੀਂ ਕਰ ਸਕਦੇ, ਕਿ ਨਾਾਂ ਲਓ ਜਾਂ ਘੱਟ ਲਓ। ਦੇਣੇ ਹੀ ਨੇ ਬੱਚਿਆਂਸਤੇ ਦੋ-ਦੋ ਬੱਚੇ ਨੇ ਲੋਕਾਂ ਦੇ ਅੱਜ ਕੱਲ੍ਹ ਉਹਨੂੰ ਪੜਾ ਪਾ ਰਹੇ ਇਨੀਆਂ ਮਹਿੰਗੀਆਂ ਪੜ੍ਹਾਈਆਂ ਨੇ
ਪਹਿਲਾਂ ਵੇਖ ਪਹਿਲਾਂ ਲੋਕੀ ਕਿਵੇਂ ਪੰਜ-ਪੰਜ, ਛੇ-ਛੇ ਬੱਚੇ ਪਾਲ ਲੇਂਦੇ ਸੀ।
ਹੁਣ ਦੇਖੋ ਕੰਪੀਟੀਸ਼ਨ ਕਿੰਨਾ ਜ਼ਿਆਦਾ ਪੜ੍ਹਾਈ ਕਿੰਨੀ ਮੁਸ਼ਕਿਲ ਹੈ। ਟਿਊਸ਼ਨਾਂ ਦੇ ਪੈਸੇ ਵੱਖਰੇ ਜਾ ਰਹੇ ਨੇ ਬੱਚਿਆਂ ਦੇ ਬੱਚਾ ਸਕੂਲੋਂ ਆਦਾ ਟਿਊਸ਼ਨ ਚਲਾ ਜਾਂਦਾ ਦੋ- ਦੋ ਟਿਊਸ਼ਨ ਨਰਹੋਣੀ ਪੈਣੀਆਂ ਨੇ।
ਠੀਕ-ਠੀਕ।
ਬੱਚੇਆਂ ਦੇ ਨਾ ਅਪਣੀ ਵੀ ਲਾਈਫ ਪੂਰੀ-ਪੂਰੀ ਅਪਣਾ ਬੰਦਾ ਬਿਜ਼ੀ ਹੋ ਜਾਂਦਾ ਪੂਰਾ
ਹਾਂ ਪੈਲੇ ਸਕੂਲਾਂ ਫੀਸਾਂ ਦੇਓ, ਬਾਅਦ ਚ ਟਿਊਸ਼ਨ ਦੇ ਪੈਹੇ ਦੇਓ।
ਟਿਊਸ਼ਨ ਦੇ ਪੈਸੇ ਵੀ ਦੋ, ਮਤਲਬ ਨੋਮਲ ਇਨਸਾਨ ਦੇ ਟਿਊਸ਼ਨ ਜਾਦਾ ਮੈਂਗੀ ਐ, ਓਈ ਕੈ ਰੇ ਨਾ ਅੱਜ ਕੱਲ ਬੋਤ ਔਖਾ ਬੱਚਾ ਬੱਚੇ ਪੜਾਨੇ ਬੜੇ ਔਖ਼ੇ ਹੋਗੇ ਨੇ, ਬੰਦਾ ਕੀ ਕਮਾਏ ਔਰ ਕੀ ਕਰੇ।
ਹਾਂ‌।
ਓ ਇੰਨਾ ਇੰਨੀਆਂ ਇਨਕਮ ਅੱਜ ਕੱਲ ਹੈ ਨੀ।
ਟੈਕਸ ਵ ਟੈਕਸ ਵਧੀਆ ਲਗਾਤੇ ਨੇ ਟੈਕਸ ਹਰ ਇੱਕ ਜਗਾ ਟੈਕਸ। ਕਤਾਬਾਂ ਤੇ ਟੈਕਸ। ਕਤਾਬਾਂ ਮੈਂਗੀਆਂ ਬਣੀਆਂ ਹੋ ਗਈਆਂ ਹੁਨ।
ਹੂੰ। ਕੁਝ ਬੱਚੈਆਂ ਨੂੰ ਸਕਰੀਨ ਦੇਖੋ ਨਾ ਬੱਚੇਆਂ ਨੂੰ ਅਸੀ ਕਰ ਰੇ ਆਂ। ਬੱਚੇਆਂ ਨੂੰ ਸਮਝ ਨਾ ਆਂਦਾ ਅਸੀ ਏਨੇ ਪੇਮੈਂਟ ਪੇ ਫੀਸਾਂ ਦੇ ਰੇ ਆਂ। ਬੱਚੇ ਸਕਰੀਨ ਤੇ ਬੈਠੇ ਰੈਣਗੇ ਬੱਚੇ ਪੜਾਈ ਵੱਲ ਇੰਨੇ ਜਾਦਾ ਹੈ ਨੀ। ਭੱਜਦੇ ਨੇ ਪੜ੍ਹਾਈ ਤੋਂ। ਕਿਉਂਕਿ ਸਕਰੀਨ ਮਤਲਵ‌ ਦਿਮਾਗ ਡਾਇਵਰਟ ਕਰਤਾ ਨਾ ਸਕਰੀਨ ਚਾਈਦੀ ਐ। ਪੈਲੇ ਸੈ ਟੈਮ ਮੋਬਾਈਲ ਹੈਗੇ ਈ ਨੀ ਸਾਂ। ਆਪਾਂ ਦੂਜੀਆਂ ਗੇਮਾਂ ਖੇਡਦੇ ਸੀ। ਬਾਰ ਜਾਣਾ ਫਿਜੀਕਲ ਐਕਟੀਵਿਟੀ ਕਰਦੇ ਸਾਂ।
ਅਸੀਂ ਆਪ ਜਾਂਦੇ ਸੀ। ਓ ਵਾਰ ਏਕ ਰਪਈਆ ਸੱਟਣਾ ਮਸ਼ੀਨ ਇਚ ਗੇਮ ਖੇਡਣੀ‌।
ਹਾਂ। ਹਾਂ, ਬੱਚੇ ਬਾਰ ਜਾਂਦੇ ਸੀ ਨੀ ਓ ਗੇਮ ਹਾਂ ਥੋੜੇ ਦੇਰ ਤੇ ਖੇਲਦੇ ਸੀ ਤੇ ਬੱਚੇ
ਪੋਕੇਟ ਮਨੀ ਓ ਸਾਰੇ ਅਸੀ ਗੇਮਾਂ ਚ ਖਤਮ ਕਰ ਦੇਂਦੇ ਸੀ।
ਗੇਮਾਂ ਚ। ਨਈ ਬੱਚੇ ਪੈਲਾਂ ਵੱਡੇਆਂ ਨਾਲ ਬੈਂਦੇ ਸਨ ਬੱਚੇ ਅਪਨਾ ਮੋਬਾਈਲ ਲੈ ਕੇ ਕਮਰੇ ਚ ਵੜੇ ਰੈਂਦੇ ਨੇ। ਗੱਲਬਾਤ ਈ ਨੀ ਹੁੰਦੀ ਬੱਚੇਆਂ ਦੀ। ਓ ਨਾਲੇ ਸ਼ਰੀਰ ਤੇ ਹਿੱਲਦਾ ਨੀ ਬੈਠੇ ਬੈਠੇ ਰੋ ਰੋਟੀ ਆ ਰੀ ਐ ਟੇਬਲ ਤੇ ਬੈਠੇ ਬੈਠੇ। ਓ ਚੀਜਾਂ ਵੀ ਹੋ ਗੀਆਂ।
ਆ ਹੁਨ ਓ ਐਕਸਰਸਾਈਜ਼ ਨੀ ਰਈ। ਜਿਸ ਤਰਾਂ ਪੈਲੋਂ ਹੁੰਦੀ ਸੀ ਨਾ ਐਕਸਰਸਾਈਜ਼ ਨੀ ਰਈ। ਪੈਲਾਂ ਬੰਦਾ ਸੈਕਲ ਚਲਾ ਜਾਂਦਾ ਸੀ ਚਲੋ ਪੈਦਲ ਚਲੇ ਗਏ। ਹੂਂ ਤੇ ਓ ਐਕਟੋਵਾ ਕੋਈ ਚੁੱਕੀ ਏਧਰ ਗਏ ਓਧਰ ਗਏ ਪੈਲੋਂ ਬੰਦਾ ਪੈਦਲ ਟੁਰਦਾ ਸੀ ਹੁਣ ਪੈਦਲ ਹੈ ਈ ਨੀ। ਕੋਈ ਸੈਰ ਨੀ ਹੈ ਕੁਛ ਨੀ।
ਨਾਲੇ ਪੈਲੇ ਸਾਂਝੇ ਪਰਿਵਾਰ ਵੀ ਸੀ ਸਾਂਝੇ ਪਰਿਵਾਰਾਂ ਸੇਫ ਟੀ ਹੁੰਦੀ ਸੀ। ਕੁਝ ਸੀ, ਹੁਨ ਕੱਲੇ ਕੱਲੇ ਪਰਿਵਾਰ ਨੇ
ਆ ਕੱਲੇ ਮੈਂ ਬੰਦਾ ਘਰ ਕੱਲਾ ਛਡਕੇ ਕਿੱਥੇ ਜਾਵੇ।
ਹਾਂ ਓ ਬੱਚੇ ਗ ਗੱਲ ਵੀ ਕਿੱਦੇ ਨਾਲ ਕਰੇ ਬੱਚਾ, ਬੱਚਾ ਘਰ। ਬੱਚੇਆਂ ਨੂੰ ਆਦਤ ਨੀ ਰੀ ਕਿਸੇ ਨਾਲ ਮਿਕਸ ਅਪ ਹੋਨ ਦੀ। ਬੱਚੇ ਕੱਲੇ-ਕੱਲੇ ਰੈ ਕੇ ਖੁਸ਼ ਹੈਗੇ ਨੇ। ਅੱਜ ਕੱਲ ਬੋਤ ਸਿਸਟਮ ਖਰਾਬ ਹੋ ਗੇਆ।
ਬੱਚੇ ਵੇਆਏ ਜਾਂਦੇ ਜਿਲੇ ਓ ਤਾਂ ਵੀ ਕੈਂਦੇ ਅਸੀ ਕੱਲੇ ਕੱਲੇ ਰਈਏ।
ਅਸੀ ਕੱਲੇ ਕੱਲੇ ਰਈਏ। ਬੱਚੇ ਨੂੰ ਆਦਤ ਹੋ ਜਾਂਦੀ ਏ ਅਪਣਾ ਇੱਕ ਓਨਾਂ ਨੂੰ ਹੁੰਦਾ ਕਿ ਅਸੀ ਕੱਲੇ ਈ ਰੈਣਾ‌ਐ। ਸਾਨੂੰ ਕੋਈ ਡਿਸਟਰਬ ਨਾ ਕਰੇ ਪਰਸ਼ਾਨ ਨਾ ਕਰੇ। ਬੋਤ ਖਰਾਬ ਸਿਸਟਮ ਹੋ ਗੇਆ, ਸੋਸਾਇਟੀ ਸਾਡੀ ਬੜੀ ਖਰਾਬ ਹੋ ਚੁੱਕੀ ਐ। ਬੱਚੇਆਂ ਨੂੰ ਬੋਤ ਲੋੜ ਐ ਜੋੜਨ ਦੀ। ਪਰਿਵਾਰ ਨਾਲ ਜੁੜਨ ਬੱਚੇ। ਮੋਹ ਈ ਨੀ ਹੈ ਮਾਂ ਪੇਓ ਨਾਲ ਬੱਚੇਆਂ ਨੂੰ ਬੱਚੇ ਬਾਰ ਚਲੇ ਜਾਂਦੇ ਨੇ ਫੋਨ ਵੀ ਨੀ ਕਰਦੇ ਮਾਂ ਪੇਓ ਨੂੰ ਚੀਜਾਂ ਲੈ ਦੋ ਬਸ ਐ ਲੈ ਦੋ, ਓ ਲੈ ਦੋ ਬਸ। ਡਿਮਾਂਡ ਪੂਰੀਆਂ ਕਰ ਦਓ ਬੱਚੇਆਂ ਦੀਆਂ ਉਹ ਮੋਹ ਬੱਚਿਆਂ ਦਿਖਦਾ ਨੀਂ ਅੱਜ-ਕੱਲ ਨਾ।
ਹਾਂ, ਓ ਪਿਆਰ ਨੀਂ ਰੇਆ ਪੈਲੇ ਆਲਾ ਪੈਲੋਂ ਸੀਗੇ ਪਿਆਰ। ਹੁਣ ਬਸ ਓਨਾਂ ਨੂੰ ਪਤਾ ਵੀ ਇਨਾਂ ਨੇ ਸਾਡੀ ਹਾਂਜੀ, ਈਂਨਾਂ ਨੂੰ ਪਤਾ ਵੀ ਹਾਂਜੀ-ਹਾਂਜੀ, ਮੈਂ ਕੈ ਰੇਆ ਓਨਾਂ ਨੂੰ ਏ ਪਤਾ ਵੀ ਇਨਾਂ ਨੇ ਸਾਰੀ ਪਰਵਰੀਸ਼ ਕਰਨੀ। ਕੱਲ੍ਹ ਪੁੱਛਣ ਗਏ ਐ ਕਿਉਂ ਕੀਤਾ ਕੈਦੇ ਅਸੀਂ ਕੈਂਦਾ ਗਏ ਅਸੀਂ ਤੇਰੇ ਲਈ ਐ ਕੀਤਾ ਓ ਕੈਂਦੇ ਹਰ ਇੱਕ ਮਾਂ ਪਿਓ ਸਭ ਕਰਦੇਂ ਬਚੇਆਂ ਵਾਸਤੇ, ਕੌਣ ਨੀਂ ਕਰਦਾ?
ਬੱਚੇਆਂ ਦਾ ਘਰ ਲਉ ਕੋਈ ਨਾ ਕੋਈ ਨਾ
ਓਨਾਂ ਨੂੰ ਐ ਨੀਂ ਪਤਾ ਵੀ ਕਿਵੇਂ ਪਾਲ ਰੇਆ ਬੱਚੇਆਂ ਨੂੰ ਕਿਵੇਂ ਪਾਲ ਰੇਆ ਕਿੱਥੋਂ ਫੀਸਾਂ ਆ ਰੀਆਂ? ਫੀਸਾਂ ਕਿਵੇਂ ਆ ਰੀਆਂ ਇੰਨੇ ਖਰਚੇ ਨੇ।
ਹਾਂ ਕਿੱਥੋਂ ਅਸੀਂ ਲਿਆ ਰਿਆਂ, ਕਿੱਥੋਂ ਕਰ ਰੇਆਂ ਹੁਣ ਦੇਖਦੇ, ਚੀਜ ਮਿਲ ਰਹੀ ਸਾਰੀ ਟੇਬਲ 'ਤੇ। ਓ ਮਾਂ-ਪਿਓ ਕੈਂਦੇ ਨਾ ਬੱਚੇ ਦੀ ਵੀ ਸ਼ੁਰੂ ਪੂਰੀ ਕਰਦੇ ਅਪਨੇ ਕੋਲ ਹੋਏ ਨਾ ਹੋਏ।
ਹਾਜੀ-ਹਾਜੀ।
ਅੱਜ-ਕੱਲ ਸਮਾਜਦਾਂ ਦਾ ਤਾ ਬਣ ਗਿਆ।
ਐਵੇਂ ਓ
ਥੋੜ੍ਹਾ ਸੁਧਾਰਨ ਦੀ ਲੋੜ ਐ, ਕੁਛ ਆੱਗੂ ਬੰਦੇ ਅੱਗੇ ਆਣ। ਹਾਂ, ਨਈਂ ਕੋਈ ਸੁੋਸਾਇਟੀ ਦੇ ਜੇੜੇ ਚੰਗੇ ਹੋਣਗੇ ਸੁਧਾਰਕ ਓਹ ਅੱਗੇ ਆ ਕੇ ਸਮਝਾਣ ਥੋੜ੍ਹਾ ਜਾ, ਬੱਚੇਆਂ ਬੱਚੇਆਂ ਨੂੰ ਨਾ ਨਵੀਂ ਜੇੜੀ ਨਵੀਂ- ਆਹ ਸਾਡੀ ਆ ਰਹੀ ਪੰਜੀਰੀ ਪਨੀਰੀ ਆ ਰਿਐ ਓਨਾਂ ਨੂੰ ਚਾਈਦਾ ਕਿ ਕੋਈ ਆਵੇ ਓਨੂੰ ਸਿਖਾਵੇ। ਕੋਈ ਏਦਾਂ ਦਾ ਕੁਛ ਅੱਗੇ ਆਕੇ।
ਕੋਈ ਜਾਣੀ ਓਨਾਂਨੂੰ।
ਓ ਤੇ ਥੜ੍ਹਾ ਟਾਈਮ ਲੱਗਦਾ ਜੀਨੂੰ ਕੋਈ ਜਲਦੀਸੈਪ
ਜੇੜੇ ਬੱਚੇ ਈਨਾਂ ਨਾਲ ਦੇ ਦੋਸਤ ਵਗੈਰਾ ਨੇ ਓਵੀ ਉਵੇਂ ਕਰਦੇ ਹੁਣੇ ਨਾ ਸਾਰੇ
ਓ ਇੱਦਾਂ ਕਰਦੇ ਹੋਣਗੇ ਤਾਂ ਹੀ ਕਰਦੇ ਆ। ਚਲੋ ਚੰਗਾ ਜੀ, ਤੁਆਡੇ ਨਾ ਬੋਤ ਚੰਗਾ ਲੱਗਿਆ ਮੈਨੂੰ ਗੱਲ ਕਰਕੇ।
ਸੁਣੋ ਮੈਂ ਕੇਆ ਸਾਰੇ ਮਾਪੇ ਆ ਫਰਜ ਬੱਚੇਆਂ ਨੂੰ ਜਿਨਾ ਹੋ ਸਕੇ ਸਮਝਾਈਏ।
ਬਿਲਕੁਲ।
ਹੈ ਕਿ ਨਈਂ, ਮੇਰੀ ਗੱਲ ਸੁਣੋ ਹੁਣ ਅਸੀ ਆਪ ਬੱਚੇਆਂ ਨੂੰ ਸਮਝਾਵਾਂਗੇ ਅੱਗੋਂ ਸਮਝਾਣਉਣਗੇ ਅੱਗੋਂ ਵੀ ਆਪਣੇ ਬੱਚਿਆਂ ਨੂੰ ਸਮਝਾਵਾਂਗੇ।
ਬਿਲਕੁਲ-ਬਿਲਕੁਲ। ਓਤੇ ਚਲਦੈ ਓਤਾਂ ਪੂਰੀ ਜ ਪੀੜੀ ਚਲਦੀ ਪੂਰੀ ਨਾ।
ਓ ਤੁਆਡੀ ਗੱਲਤੀ ਹੁਣ, ਅਗਰ ਅਸੀ ਨ ਕਹਾਂਗੇ ਚਲੋ ਠੀਕੇ, ਮੈਨੂੰ ਵੀ ਬੋਤ ਚੰਗਾ ਲੱਗਿਆ ਤੁਆਨੂੰ ਆਕੇ ਬੋਤ ਚੰਗਾ ਲੱਗਿਆ ਸਸ ਰੀਕਾਲ ਜੀ। ਸਸ ਰੀਕਾਲ ਸਰ